ਓ ਸਸ੍ਰੀਕਾਲ ਜੀ ਵਦੀਆ ਵਦੀਆ ਤੁਸੀ ਦੱਸੋ? ਔਰ ਘਰ ਪਰਿਵਾਰ ਠੀਕ ਆ?
ਹਾਂਜੀ- ਹਾਂਜੀ, ਵਧੀਆ- ਵਧੀਆ ਤੁਸੀ ਦੱਸੋ? ਬੱਚੇ ਠੀਕ ਐ?
ਹਾਂਜੀ, ਬੱਚੇ ਵੀ ਵਦੀਆ ਠੀਕ -ਠਾਕ ਨੇ।
ਚਲੋ ਠੀਕ -ਠਾਕ ਈ ਚਾਇੰਦੀ ਮੈਂ, ਬਸ ਕੁਛ ਨੀ।
ਹੂੰ, ਅੱਛ-ਅੱਛਾ। ਹੁੰ ਠੀਕ ਐ, ਹੋ ਗਿਆ ਡਿਨਰ ਦੀ ਤਿਆਰੀ?
ਹਾਂ ਅੱਜ ਮੇਰੀ ਫਰੈਂਡ ਆਈ ਸੀਗੀ, ਬਸ ਕੁਛ ਖਾਣ ਨੂੰ ਦੇਗੀ ਸੀ ਬਸ ਉਹੀ ਖਾਵਾਂਗੇ ਰਾਤੀ
ਠੀਕ ਐ, ਹਹ
ਤੇ ਹੋਰ
ਓ ਜੇੜੀ ਤੁਆਡੀ ਫਰੈਂਡ ਡਿਸ਼ਿਜ ਬਣਾਦੀ ਐ ਵਾਧੂ
ਹਾਂ-ਹਾਂ ਆਰਤੀ
ਬੜਾ ਹੁਨਰ ਐ ਬਈ, ਓ ਵੀ ਗਰਮੀ ਚ ਬਣਾਣੀਆ।
ਹਾਂ, ਦੇਖਲੋ। ਅੱਕਦੀ ਨੀ- ਥੱਕਦੀ ਨੀ ਮੈਂ ਤਾ ਉਈ, ਮੈਂ ਖਾਣ ਦੀ ਕੋੋਲ ਕਰਦੀ ਹੁਨੀ ਬਣਾਨ ਦੀ
ਹਹਹਹ---ਹ ਓਹੀ ਗੱਲ ਏ।
ਹੋਰ ਹੋਰ ਤਾਂ ਨਈ ਓ ਐਕਟਿਵ ਐ ਸ ਗੱਲ ਨੂੰ ਲੈ ਕੇ ਖਾਣ-ਪੀਣ ਚ ਤਾਂ ਜਿੰਨੇ ਮਰਜ਼ੀ ਡਿਸ਼ੀਸ ਤਿਆਰ ਕਰਵਾ ਲੋ ਓ ਤੋਂ, ਵੱਧੀਆ ਯਾਰ ਲਗਾ ਤੇ ਕੀ ਐ ਨਾਲੇ ਦੇਖੋ ਅਗਲੀ ਪੈਸੇ ਲਾਂਦੀ ਐ, ਹਨਾ ਨਾਲੇ ਟਾਈਮ ਵੇਸਟ ਹੁੰਦਾ ਨਾਲੇ ਗਰਮੀ ਐ।
ਨਾਲੇ ਬਣਾਕੇ ਦੇ ਕੇ ਜਾਂਦੀ ਵਿਚਾਰੀ।
ਹਾਂ ਨਾਲੇ ਦੇ ਕੇ ਘਰੇ ਆ ਕੇ ਦੇ ਕੇ ਜਾਂਦੀ ਏ।
ਹੂੰ
ਆਪਾਂ ਐਹੇ ਜੇ ਬੰਦੇ ਦਾ ਏਸਾਨ ਕਿੱਥੇ ਭੁੱਲ ਜਾਗੇ।
ਸਈ ਗੱਲ ਏ ਤਾ।
ਵੱਧੀਆ ਏਨਾਂ ਨੇ ਕੋਈ ਤਿੰਨ ਨੀ ਤੇਰਾਂ ਨੀ ਜਿੰਨੇ ਮਰਜੀ ਜਿਵੇਂ ਮਰਜ਼ੀ ਗੱਲ ਕਰਲੋ ਕੋਈ ਐ ਨੀ ਐ।
ਹਾਂਜੀ, ਹੋਰ ਤੁਸੀ ਏ ਤੇ ਕਿੱਟੀ ਸ਼ੁਰੂ ਕੀਤੀ ਏ ਪਾਈ ਏ ਮਤਲਬ ਫਰੈਂਡਸ ਕੋਲ ਆਪਣੀ?
ਹਾਂਜੀ ਹਾਂ ਪਿਛਲੇ ਮੀਨੇ ਤੋਂ, ਤਿੰਨ ਹਜ਼ਾਰ ਆਲੀ।
ਅੱਛਾ, ਪਰ ਮੰਨਥ ਤਿੰਨ ਹਜ਼ਾਰ?
ਹਾਂ ਪਰ ਮੰਨਥ ਤਿੰਨ ਹਜ਼ਾਰ ਐ।
ਫੇਰ, ਅ, ਜ, ਘਰੇ ਈ ਕਰਦੇ ਓ ਕਿਸੀ ਦੇ ਜਾਂ ਕਿਤੇ ਬਾਰ ਜਾਂਦੇ ਓ?
ਨਈ ਬਾਹਰ ਹੀ ਹੋਟਲ ਚ।
ਅੱਛਾ ਜੀ।
ਹਾਂ, ਓਨਾਂ ਨੇ ਇੱਕੋ ਈ ਹੋਟਲ ਜੇੜੀ ਐ ਨਾ ਓਨਾਂ ਦੇ ਓਨਰ ਹੈਗੀ ਹੋਟਲ ਦੀ ਓਨਰ ਹੈਗੀ
ਅੱਛਾ-ਅੱਛਾ ਜੀ।
ਓ ਵਿੱਚ ਐਡ ਕਿੱਟੀ ਚ ਫੇਰ ਓਨੂੰ ਐ ਹੁੰਦਾ ਵੀ ਚੱਲ ਮੇਰੇ ਦੋ ਪੈਸੇ ਬਣ ਜਾਣਗੇ।
ਹੂੰ -ਹੂੰ।
ਫੇਰ ਓ ਓੱਥੇ ਕਿੱਟੀ ਕਰਦੀਆਂ ਨੇ।
ਅੱਛਾ।
ਨਾਲੇ ਖਾਣ-ਪੀਣ ਨੂੰ ਮੰਗਾ ਲੈਂਨੇ ਆ ਚੱਲ ਮਾੜਾ ਮੋਟਾ ਗੇਮ-ਗੂਮ ਵੀ ਖੇਡ ਕੇ।
ਅੱਛਾ-ਅੱਛਾ, ਤੇ ਕੀ ਟੋਟਲ ਕਿੰਨੇ ਦੀ ਐ ਵੈਸੇ?
ਟੋਟਲ ਅਸੀਂ ਹੈਗੇ ਬਾਰਾਂ ਮੈਂਬਰ, ਬਾਰਾਂ ਬਾਰਾਂ ਬਾਰਾਂ, ਬਾਰਾਂ ਤਿਆ ਛੱਤੀ ਛੱਤੀ ਛੱਤੀ ਹਜਾਰ ਦੀ।
ਚਲੋ ਵੱਧੀਆ ਨਾਲੇ ਇੰਜੋਏਮੈਂਟ ਹੋ ਜਾਂਦਾ ਨਾਲੇ ਟਾਈਮ ਪਾਸ ਵੱਧੀਆ ਹੋ ਜਾਂਦਾ।
ਹਾਂ ਬਸ ਏ ਐ ਕਿ ਇੰਜੋਏ ਹੋ ਜਾਂਦਾ ਥੋੜ੍ਹਾ ਜੇਆ।
ਦੋ-ਤਿੰਨ ਘੰਟੇ ਤਾਂ ਲੱਗ ਈ ਜਾਂਦੇ ਆ।
ਦੋ ਪੂਰੇ ਨੈੱਟ ਦੋ ਘੰਟੇ ਲਾਣੇ ਹੁੰਦੇ ਨੇ ਗਿਆਰਾਂ ਤੋਂ ਇੱਕ ਇੱਕ ਵਜੇ ਸਹੀ ਬਾਰ ਆ ਜਾਂਦੇ ਐ ਓ ਓਨਾਂ ਨੇ ਹੋਲ ਬੁੱਕ ਹੁੰਦੇ ਨਾ
ਅੱਛਾ ਲੰਚ ਵੀ ਵਿੱਚ ਈ ਹੋ ਜਾਂਦਾ ਹੈਗਾ ਫੇਰ
ਹਾਂ ਤੇ ਏ ਤਾਂ ਪਤਾ ਕੀ ਐ ਇਨਾਂ ਦਾ ਸਿਸਟਮ ਕੀ ਐ ਜਿਵੇਂ ਹੁਣ ਮੰਨਲੋ ਬਾਰਾਂ ਜਾਣੇ ਨੇ
ਅੱਛਾ ਜੀ।
ਤਿੰਨ ਹਜ਼ਾਰ ਰੁਪਏ ਦੀ ਕਿੱਟ ਈ ਐ ਠੀਕ ਐ ਤੇ ਜਿਦੀ ਕੀ ਟੀ ਨਿਕਲ ਗਈ ਓ ਅ ਮਤਲਬ ਤਿੰਨ ਸੌ ਰੁਪਇਆ ਪਰ ਮੈਂਬਰ ਹੋਟਲ ਵਾਲੇ ਨੂੰ ਦੇਣਾ ਹੁੰਦੈ। ਬਾਰਾਂ ਤੀਆ ਛੱਤੀ-ਛੱਤੀ ਸੌ ਰੁਪਈਆ ਤਾਂ ਆਪਾਂ ਨੇ ਹੋਟਲ ਵਾਲੇ ਨੂੰ ਦੇਣਾ
ਅੱਛਾ ਜੀ।
ਓਦੇ ਵਿੱਚੋ ਜੋ ਦੋ ਮਤਲਬ ਓ ਹੁੰਦੇ ਨੇਗੇ ਵੈਲਕਮ ਡਰਿੰਕ
ਹੂੰ-ਹੂੰ
ਤੇ ਬਾਕੀ ਚਾਹੇ ਖਾਣਾ ਮੰਗਾਂਓ ਚਾਹੇ ਤੁਸੀਂ ਮਤਲਬ ਸਨੈਕਸ ਮੰਗਵਾ ਲਓ ਓ ਤੁਹਾਡੀ ਇੱਛਾ ਐ।
ਅੱਛਾ।
ਤੇ ਓ ਜਿਦੀ ਨਿਕਲੂਗੀ ਕਿਟੀ ਏ ਪੈਸੇ ਸਾਰੇ ਓਹੀ ਪੇ ਕਰੂਗਾ।
ਅੱਛਾ ਓਦੇ ਵੱਲੋਂ।
ਏਦੇ ਨੇ ਏ ਸਿਸਟਮ ਕਰਤਾ ਵੀ ਅਲੱਗ-ਅਲੱਗ ਆਪਣੇ ਤਿੰਨ ਤਿੰਨ ਸੌ ਰੁਪਇਆ ਨੀ ਪਾਣਾ
ਹੂੰ-ਹੂੰ
ਵੀ ਓਹੀ ਮੈਂਬਰ ਕਰੂਗਾ ਫਿਰ ਓਹੀ ਐ ਵੀ ਇੱਕ ਵਾਰੀ ਆਪਣੀ ਵਾਰੀ ਆਜੂ ਕੱਠਿਆਂ ਦੀ। ਕੰਨ ਇਧਰੋਂ ਫੜੋ ਇੱਧਰੋਂ ਫੜ ਲੋੋ ਹਨਾ ਤੇ ਬਾਕੀ ਗੇਮ ਖੇਡਦੀਆਂ ਨੇ ਏਹ ਓਹ ਕੇੜੀ ਹੁੰਦੀ ਐਗੀ
ਹਾਊਜੀ ਖੇਡਦੀਆਂ ਹੋਣਗੀਆਂ ਹਾਊਜੀ ਤੰਬੋਲਾ
ਤੰਬੋਲਾ-ਤੰਬੋਲਾ ਖੇਡਦੇ ਨੇ ਤੇ ਓਦੇ ਵਿੱਚ ਪਾਂਦੇ ਨੇ ਗਿਆਰਾਂ ਸੌ ਰੁਪਇਆ।
ਹਰ ਮੈਂਬਰ
ਨਾ-ਨਾ-ਨਾ-ਨਾ ਓਹੀ ਪਾਊਗਾ ਮੈਂਬਰ ਜਿਦਾ ਜਿਦੀ ਡਰੋ ਨਿਕਲਿਆ ਹੋਇਆ। ਗਿਆਰਾਂ ਸੌ ਰੁਪਏਆ ਓਈ ਦਊਗਾ ਤੇਤੀ ਸੌ ਰੁਪੇਆ ਵੀ ਓਹੀ ਦਊਗਾ।
ਅੱਛਾ।
ਚੁਤਾਲੀ ਸੌ ਰੁਪਇਆ ਹੋ ਗਿਆ ਤੇ ਸੌ ਰੁ ਪਇਆ ਸੌ ਰੁਪਇਆ ਓ ਹੋਰ ਦਊਗਾ ਮਤਲਬ ਕੋਈ ਗੋਲ ਗੈਸਟ-ਗੁਸਟ ਕੁਛ ਕੱਢਦੇ ਨੇ ਏਹ।
ਅੱਛਾ-ਅੱਛਾ ਜੀ।
ਸੌ ਰੁਪਏ ਓਦਾ ਖੜਦੇ ਨੇ ਮਤਲਬ ਏ ਖਰਚਾ ਔਨ ਓਹੀ ਕਰੂਗਾ ਜਿਦੀ ਨਿਕਲੂਗੀ ਕਿੱਟੀ। ਹੂੰ ਬਸ ਫਿਰ ਗੇਮ ਜਿਦੀ ਜਿਦੀ ਹਿੱਸੇ ਵੀਹ-ਵੀਹ ਤੀਹ-ਤੀਹ ਪੰਜਾਹ-ਪੰਜਾਹ ਰੁਪਏ ਜਿਨੇ ਜਿੱਤਣੇ ਹੁੰਦੇ ਜਿੱਤ ਲੈਂਦੇ ਨੇ ਓਦੋਂ ਬਾਦ ਫ ਰੀਲਾ-ਰੁਲਾਂ ਜੀਆਂ ਬਣਾਣ ਲੱਗ ਜਾਂਦੀਆਂ ਨੇ ਫਿਰ ਰੋਟੀ ਖਾਣ ਲਗ ਜਾਂਦੇ ਨੇ ਰੋਟੀ ਖਾ ਕੇ ਆ ਜੋ ਘਰੇ ਆਪਦੇ।
ਚਲੋ ਵਧੀਆ ਵੈਸੇ ਤੇ ਹਾਂਜੀ ਹਾਂ ਏ ਤੇ ਹੈ ਈ।
ਵੀ ਆਪਣੀ ਕਿੱਟੀ ਨਾ ਉਸੇ ਟਾਈਮ ਲੈ ਕੇ ਜਾਣੀ ਪੈਂਦੀ ਆ ਨਾਲ ਪੈੇਸੇ ਆਪਣੀ ਪੇਮੈਂਟ ਓਦੀ ਲੈਜੋ ਤਿੰਨ ਹਜ਼ਾਰ ਰੁਪਇਆ। ਓਦੀ ਕੱਠੀ ਕਰਕੇ ਓਦੀ-ਓਦੀ ਦੇ ਦਿੰਦੇ ਨੇ ਓਦੇ ਵਿੱਚੋ ਈ ਅਗਲੀ ਖਰਚਾ ਕਰ ਲੈਂਦੀ ਐ।
ਹਾਂ ਚਲੋ ਏ ਵੀ ਠੀਕ ਐ ਗੱਲ ਤੇ।
ਹਾਂ ਔਰ ਅਗਰ ਪਤਾ ਕੀ ਇੱਕ ਇੱਕ ਫਿਰ ਜਿਵੇਂ ਹਰ ਮੰਨਲੋ ਪੈਲਾਂ ਇਨਾਂ ਦਾ ਏ ਸੀਗਾ ਕੀ ਜੇ ਹੁਣ ਮੰਨਲੋ ਤਿੰਨ ਹਜ਼ਾਰ ਰੁਪਏ ਦੀ ਕਿਟੀ ਐ ਤਾਂ ਤਿੰਨ-ਤਿੰਨ ਸੌ ਰੁਪਈਆ ਆਪਾਂ ਨੇ ਖਾਣੇ ਦਾ ਨਾਲ ਦੇਣਾ ਤੇਤੀ ਸੌ ਰੁਪਇਆ ਦੇਣਾ।
ਅੱਛਾ
ਸ-ਸੌ ਰੁਪਏ ਤਮਬੋਲੇ ਦਾ ਦੇਣਾ ਐ। ਤੇਤੀ-ਚੌਂਤੀ ਸੌ ਰੁਪਏ ਹੋ ਗਿਆ, ਉਹਦੇ ਬੈਟਰ ਆਪਾਂ ਤਿੰਨ ਹਜ਼ਾਰ ਹੀ ਦੇਣਾ ਐ। ਠੀਕ ਹੈ ਨਾ ਵੀ ਉਹ ਰੌਲਾ ਹੀ ਖ਼ਤਮ ਹੋ ਗਿਆ ਵੀ ਜਦ ਜਿਹਦੀ ਕਿੱਟੀ ਚ ਨਾਮ ਆ ਗਿਆ ਬਸ ਖਰਚਾ ਫਿਰ ਓਨੇ ਈ ਕਰਨਾ, ਉਹ- ਉਹਦੇ ਪੇਮੈਂਟ ਵਿੱਚ ਹੀ ਕਰ ਦਿੰਦੀ ਆ ਅਗਲੀ ਕਿਉਂਕਿ ਹ ਗਿਆਰਾਂ ਮਹੀਨੇ ਖਾਣਾ ਵੀ ਐ, ਇੱਕ ਮਹੀਨੇ ਖਵਾਣਾ ਐ।
ਇਹ ਬਸ ਗੱਲ ਤੇ ਉਹੀ ਓ ਹਾਂਜੀ ਹਾਂ ਇਹ ਤੇ ਹੈ ਉਹੀ ਬਰਾਬਰ ਪੈ ਜਾਂਦਾ।
ਹਾਂ ਹਾਂ।
ਉਹ ਬਸ ਬ ਤਿੰਨ-ਤਿੰਨ ਸੋ ਇਕੱਠਾ ਕਰਨ ਬਜਾਏ ਜਿਹਦੀ ਨਿਕਲੀ ਉਹ ਇੱਕ ਸਾਰਾ ਖਰਚਾ ਕਰ ਦਿੰਦਾ।
ਹਾਂ-ਹਾਂ, ਬਸ-ਬਸ ਇਹ ਐ।
ਕੱਲਣੀ ਤਾਂ ਸਭ ਦੀ ਐ, ਨਈ ਵਧੀਆ ਅਗਲੀ ਵਾਰ ਜਦੋਂ ਹੋਰ ਕੋਈ ਸ਼ੁਰੂ ਹੋਈ ਮੈਨੂੰ ਵੀ ਦੱਸਿਓ।
ਮੈਂ ਤਾਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ ਵੀ ਤੁਸੀਂ ਕਿਹਿਆ ਮੇਰਾ ਥੋੜਾ ਹੱਥ
ਹਾਲੇ ਫਿਰ ਮੇਰੀਆਂ ਚੱਲ ਰਹੀਆਂ ਸੀ ਨਾ ਹੁਣ ਖਤਮ ਹੋ ਜਾਣਗੀਆਂ ਤੇ ਫਿਰ ਮੈਂ ਕੋਈ ਨਿਊ ਸਟਾਰਟ ਨੀ ਕਰਾਂਗੀ ਨਾ।
ਹਾਂ ਨਾ-ਨਾ ਮੈਂ ਦੱਸ ਦੂੰਗੀ, ਹਾਂ ਮੈਂ ਦੱਸ ਦੂੰਗੀ। ਤੇ ਉਵੇਂ ਕਰ ਲੀ ਓ, ਕਹਿਦਾ ਬੰਦਾ ਤਿਆਰ ਹੋ ਕੇ ਨ ਨਿਕੱਲ ਦਾ ਥੋੜਾ ਚੱਲ, ਠੀਕ ਐ ਰਲਾਂ- ਰੁਲਾਂ ਤਾਂ ਆਪਣੇ ਕੋਲ ਨਈ ਬਣਦੀਆਂ ਆਪਾਂ ਤਾਂ ਕਹਿ ਦਿੰਦੇ ਵੀ ਆਪਾਂ ਤਾਂ ਬੈਠੇ ਆ ਜੀ। ਤੁਸੀਂ ਬਣਾ ਲੋ।
ਹਾਂਜੀ
ਆਪਾਂ ਹੈਗੇ ਦੇਸੀ ਬੁਟ ਬੰਦੇ
ਕਈ ਲੇਡੀਜ਼ ਐਕਟਿਵ- ਐਕਟਿਵ ਹੁੰਦੀਆਂ ਨੇ ਨਾ ਜਿਹੜੀਆਂ ਮਤਲਬ ਕਾਫੀ ਟਾਈਮ ਤੋਂ ਪੁਰਾਣੀਆਂ ਹੁੰਦੀਆਂ ਜਿਵੇਂ ਉਹਨਾਂ ਨੂੰ ਨੌਲੇਜ ਹੋ ਜਾਂਦੀ ਏ, ਹੂੰ
ਆਪਣੇ, ਕੁਝ ਘਰੋਂ ਸੌਖੀਆਂ ਨੇ ਕੁਛ ਵੀ ਵੈਸੇ
ਹਾਂ ਇਹ ਤੇ ਪੈਂਦਾ ਹੀ ਹੈ ਹਾਂਜੀ।
ਹਾ, ਥੋੜ੍ਹਾ ਬਟਸ
ਚਲੋ ਆਪਾਂ ਨੇ ਕਦੀ ਜਿਹੜਾ ਫਸਟ ਟਾਈਮ ਪਾਦੈ ਉਹਨੂੰ ਤੇ ਓਕਵਡ ਥੋੜ੍ਹਾ ਲੱਗਦਾ ਈ ਏ, ਬਈ ਏ ਕੀ ਕਰਨਗੇ ਕੀ ਨਈ
ਇਹ ਮੈਂ ਜ਼ਿੰਦਗੀ ਚ ਪਹਿਲੀ ਵਾਰ ਪਾਈ ਐ, ਮੈਂ ਨੀ ਕਦੇ
ਚਲੋ ਹਰ ਚੀਜ਼ ਦਾ ਐਕਸਪੀਰੀਅਸ
ਹਾਂ ਮੇਰਾ, ਮੇਰਾ ਪਹਿਲਾ ਐਕਸਪੀਰੀਅੰਸ ਈ ਐ।
ਚਲੋ ਵਧੀਆ ਗੱਲ ਏ, ਊ ਵੀ ਕਿੱਧਰੇ ਜਾਂਦੇ ਨੀ ਓ, ਚਲੋ ਸੀ ਬਹਾਨੇ ਨਿਕਲਦੇ ਤੇ ਹੈਗੇ ਓ।
ਹਾਂ ਬੱਸ ਏ ਐ। ਨਿਕਲ ਦੇਣ, ਨਿਕਲ ਜਾਂਦੇ ਆ ਕੋਈ ਬਾਹਰ
ਜਾਣਾ ਕਿੱਥੇ ਐ, ਇੱਕ ਫਰੈਂਡ ਹੀ ਹੁੰਦੀਆਂ ਨੇ ਦੋ- ਤਿੰਨ ਐਸੀਆਂ ਚਲੋ ਬੰਦਾ ਜਾਆਦਾ ਐ।
ਹਾਂ ਬਿਲਕੁਲ- ਬਿਲਕੁਲ ਉਹ ਤੇ ਗੱਲ ਸਹੀ ਐ, ਇਹ ਤਾਂ ਗੱਲ ਸਹੀ ਐ।
ਸਾਡੇ ਇੱਧਰ ਸਿੰਪਲ ਕਮੇਟੀਆਂ ਪਾਦੇ ਨੇ ਜਿਵੇਂ ਉਹ ਪਰਚੀ-ਪੁਰਚੀ ਵਾਲੀਆਂ ਹੋ ਜਾਂਦੀਆਂ ਨਾ।
ਅੱਛਾ
ਉਹ ਪਾ ਲੈਂਦੇ ਨੇ ਉਹੀ ਪਾਈਆਂ ਹੋਈਆਂ ਮੈਂ, ਬਸ ਉਹ ਮੇਰੀ ਮੇਰੀਆਂ ਇੱਕ- ਦੋ ਈ ਰਹਿ ਗਈਆਂ ਨੇ, ਉਹ ਫਿਰ ਖਤਮ ਹੋ ਜਾਏਗੀ। ਇੱਕ ਨੌਵੇਂ ਮਹੀਨੇ ਸਤੰਬਰ ' ਖਤਮ ਹੋਣੀ ਐ।
ਅੱਛਾ
ਤੇ ਇੱਕ ਅਕਤੂਬਰ ਹੀ ਚ ਖ਼ਤਮ ਹੋਏਗੀ।
ਅੱਛਾ
ਹੁਣ ਫੇਰ ਕਈ ਵਾਰ ਇੰਨੇ ਇਕੱਠੇ ਨਿਕਲਦੇ ਨੀ ਪਾਉਣ ਨੂੰ ਤੇ ਪਾ ਲੈਂਦਾ ਬੰਦਾ ਫਿਰ ਔਖਾ ਹੋ ਜਾਂਦਾ
ਹਾਂ ਏਹ ਤਾਂ ਹੈ
ਮੈਂ ਕਿਹਾ ਚਲੋ ਇਹ ਖ਼ਤਮ ਹੋ ਜਾਣਗੀਆਂ ਫੇਰ ਹੋਰ ਨੀ ਪਾਵਾਂਗੇ ਨਾ ਫੇਰ ਇਹੀ ਕਿੱਟੀ ਦੇਖ ਲਵਾਂਗੇ
ਹਾਂ ਹੋਰ ਕੀ ਤਾਂ ਥੋੜ੍ਹਾ ਜਿਹਾ ਵਧੀਆ ਲੱਗਦਾ ਹੋਰ ਤਾਂ ਕੀ ਹੈਗਾ
ਹਾਂਜੀ ਇਹ ਤੇ ਕੁਛ ਸਿੱਖਣ ਨੂੰ ਹੀ ਮਿਲਦਾ ਹੈ ਹੋਰ ਮਸ ਤੇ ਹੋ ਤਾਂ ਕਰਕੇ ਮੈਂ ਕਿਹਾ ਮ ਮੈਨੂੰ ਲੱਗਾ ਸੀ ਪਤਾ ਤੁਸੀਂ ਉਦੋਂ ਪੁੱਛਿਆ ਸੀ ਮੈਨੂੰ ਅਤੇ ਫਿਰ ਮੈਂ ਉਸ ਟਾਈਮ ਨਹੀਂ ਪਾ ਪਾਈ
ਅੱਛਾ ਹਾਂ ਚਲੋ ਹੋ ਜਾਂਦਾ ਹੈ
ਪੁੱਛਾਂਗੀ ਜਾਂਦੇ ਉਹ ਕਿਵੇਂ ਦਾ ਲੱਗਿਆ ਮੈਂ ਹਰ ਵਾਰ ਰਹਿ ਜਾਂਦਾ ਮੈਂ ਕਿਹਾ ਪੁੱਛਣੀ ਆ ਕਿਵੇਂ ਪਤਾ ਲੱਗਿਆ ਜਾ ਕੇ
ਹਾਂ ਬਸ ਉਹੀ ਹੈ ਪਤਾ ਕੀ ਜਦੋਂ ਜਿਹੜੀ ਚੀਜ਼ ਨੇ ਹੋਣੈ ਉਦੋਂ ਹੀ ਹੋਣੈ ਸੀ ਹਨਾ ਵਕਤ ਤੋਂ ਪਹਿਲਾਂ ਕੁਛ ਨੀ ਹੁੰਦਾ ਮੈਂ ਕਦੀ ਸੋਚ ਸੋਚਿਆ ਸੀ ਮੈਂ ਵੀ ਮੈਂ ਪਾਊਂਗੀ ਕਦੇ ਮੈਂ ਵੀ ਕਹਿੰਦਾ ਸੀ ਮੈਂ ਨਹੀਂ ਮੈਂ ਕਿਹਾ ਮੇਰੇ ਵਸ ਦੀ ਗੱਲ ਨੀ ਹੈਗੀ ਪਰ ਹੁਣ ਚਲੋ ਐਂ ਵੀ ਦੇਖਾ ਦੇਖੀ ਦੇਖਾ ਹਰੇਕ ਕਿ ਬੰਦਾ ਕਰ ਲੈਂਦਾ ਜਾਂ ਹੋਰ ਹੈ
ਹਾਂ ਚਲੋ ਉਹ ਵੀ ਲੀਜ਼ਾ ਦੀ ਮੰਮੀ ਨੇ ਤੁਹਾਡੀ ਪੁਆਤੀ ਉਹ ਤੇ ਜਾਂਦੇ ਰਹਿੰਦੇ ਦੇ ਨੇ ਨਾ ਉਹ ਸ਼ਿਆਰ ਨੇ
ਹਾਂ ਉਹ ਵਧੀਆ ਐਕਟਿਵ ਹੈ ਹਾਂ ਉਹ ਐਕਟਿਵ ਹੈ ਪੂਰੀ ਪੂਰੀ ਐਕਟਿਵ ਐ ਉਹ ਨੱਚਦੀ ਟੱਪਦੀ ਹੱਸਦੀ ਖੇਡਦੀ ਵ ਪੂਰੀਆਂ ਡਰੈਸਿਸ ਵਗੈਰਾ
ਉਹਨਾਂ ਦਾ ਫੇਰ ਉਹ ਵੀ ਏ ਨਾ ਗੁਰੂ ਜੀ ਦਾ ਸਰਕਲ ਵੀ ਹੈਗਾ ਉੱਥੇ ਵੀ ਲੇਡੀਜ਼ ਆਂਦੀਆਂ ਨੇ ਚਲੋ ਗੁਰੂ ਜੀ ਦੇ ਸਤਸੰਗ ਤੇ ਜਾਂਦੀ ਏ ਉਹ ਫੇਰ ਇੱਕ ਆਪਣਾ ਗਰੁੱਪ ਬਣ ਜਾਂਦੈ ਚਲੋ ਜਾਣ ਪਛਾਣ ਵੱਧ ਜਾਂਦੀ ਏ
ਹਾਂ ਬਿਲਕੁਲ ਬਿਲਕੁਲ ਬਿਲਕੁਲ
ਤੇ ਫੇਰ ਫ਼ਰਕ ਪੈ ਜਾਂਦੈ ਨਾ ਇਸ ਚੀਜ਼ ਦਾ ਤਾਂ ਹੀ ਕਰਕੇ
ਸਰਕਲ ਜਿਆਦਾ ਹੈ ਨਾ ਫਰੈਂਡ ਸਰਕਲ ਜ਼ਿਆਦਾ ਨਾਲ ਬਹੁਤ ਫਰਕ ਪੈਂਦੈ
ਹਾਂਜੀ
ਚੀਜਾਂ
ਤੇ ਉਹਨਾਂ ਦੀ ਫਲਾਵਰ ਦੀ ਦੁਕਾਨ ਏ ਹਨਾ
ਹਾਂ ਉਹਨਾਂ ਦੀ ਫਲਾਵਰ ਦੀ ਏ
ਅੱਛਾ ਵਧੀਆ ਇੱਕ ਵਾਰ ਬਣਵਾਇਆ ਸੀ ਮੈਂ ਬੁਕੇ ਦੁਬਾਰਾ ਫੇਰ ਲੋੜ ਹੀ ਨੀ ਪਈ ਕਦੀ
ਅੱਛਾ ਹਾਂ ਉਹ ਏ ਵੀ ਹਾਂ ਫਰੈਸ਼ ਤਾਂ ਬਣਾਉਂਦੇ ਨੇ ਇਹ ਵੀ ਕੋਸਟਲੀ ਵੀ ਨੇ ਇਹ ਬਹੁਤ ਕੋਸਟਲੀ ਨੇ
ਅੱਛਾ ਮੈਂ ਤੇ ਇੱਕ ਵਾਰੀ ਬਣਵਾਇਆ ਸੀ ਛੋਟਾ ਜਿਹਾ ਬੁੱਕੇ ਹੀ ਬਣਵਾਇਆ ਸੀ ਜ਼ਿਆਦਾ ਤਾਂ ਨਹੀਂ
ਅੱਛਾ
ਛੋਟਾ ਜਿਹਾ ਬੁੱਕੇ ਬਣਵਾ ਕੇ ਦੇਖਿਆ ਸੀ
ਅੱਛਾ
ਹਾਂ।
ਹੂੰ-ਹੂੰ।
ਚਲੋ, ਠੀਕ ਐ ਜੀ। ਕਰੋ ਰੈਸਟ ਤੁਸੀਂ, ਓਕੇ ਜੀ। ਸਸਰੀ ਕਾਲ ਜੀ।
ਓਕੇ ਜੀ, ਬਾਏ-ਬਾਏ।
ਬਾਏ।